ਸਤਿ ਸ਼੍ਰੀ ਅਕਾਲ ਵੀਰੇ, ਬਸ ਵਧੀਆ ਵਧੀਆ, ਤੁਸੀਂ ਸੁਣਾਓ?
ਵਧੀਆ ਵੀਰੇ ਯਾਰ
ਹੋਰ ਕੀ ਕਰ ਰਹੇ ਹੋ?
ਹੋਰ ਕੁੱਛ ਨੀ ਜੀ ਫਰੀ ਬੈਠੇ ਸੀ ਜੀ। ਹਾਂਜੀ ਆ ਰਹੀ ਆ ਵਧੀਆ।
ਓਕੇ
ਹੋਰ ਪਰਿਵਾਰ ਠੀਕ
, ਵਧੀਆ ਵਧੀਆ ਜੋਬ ਕਰ ਰਹੇ ਹੋ ਜਾਂ ਪੜ੍ਹਾਈ ਕਰ ਰਹੇ ਹੋ?
ਨਹੀਂ ਵੀਰੇ, ਮੈਂ ਪੜ੍ਹਾਈ ਕਰ ਰਿਹਾ ਪਲੱਸ ਟੂ 'ਚ।
ਓਕੇ-ਓਕੇ ਬਹੁਤ ਵਧੀਆ, ਬਹੁਤ ਵਧੀਆ ਕੋਰਸ ਵਗੈਰਾ ਕਰ ਰਹੇ ਹੋ?
ਕੋਰਸ ਅੱਗੇ ਪਲੱਸ ਟੂ ਤੋਂ ਬਾਅਦ, ਆਈ ਟੀ ਆਈ ਕਰਨੀ ਹੈ ਕਲੇਜ 'ਚ।
ਬਹੁਤ ਵਧੀਆ, ਵਧੀਆ ਵਧੀਆ ਵਧੀਆ ਗੱਲ ਐ।
ਤੇ ਤੁਸੀਂ ਕੀ ਕਰਦੇ ਉਹ?
ਮੈਂ ਜੋਬ ਕਰਦਾ ਵੀਰੇ ਜੀ, ਐੱਸ ਟੀ ਆਫਿਸ 'ਚ।
ਅੱਛਾ ਵੀਰ ਜ
ਹੂੰ, ਹੋਰ ਸੁਣਾਓ?
ਹਾਂ, ਹੋਰ ਤਾਂ ਵਧੀਆ।
ਘਰ ਪਰਿਵਾਰ, ਮੰਮੀ ਡੈਡੀ ਭਾਈ ਭੈਣ? ਚਲੋਂ ਮਸਤ ਹੀ ਚਾਹੀਦਾ, ਮਸਤ ਚਾਹੀਦਾ ਮਸਤ ਚਾਹੀਂਦਾ।
ਹਾਂ ਆ।
ਅਤੇ ਮੌਸਮ ਦਾ ਕੀ ਹਾਲ ਐ, ਆਪਣਾ?
ਮੌਸਮ ਕੱਲ੍ਹ ਤਾਂ ਮੀਂਹ ਪਿਆ ਤੇ ਸ ਅੱਜ ਵਧੀਆ ਐ।
ਵਧੀਆ ਹੋ ਗਿਆ, ਚਲੋਂ ਵਧੀਆ। ਚਾਹੀਦਾ ਪੜਾਸ ਤਾਂ ਨੀ ਹੋ ਜਿਵੇਂ ਹੂਮਸ ਹੋ ਜਾਂਦੀ ਐ।
ਹਾਂ।
ਹੋ ਜਾਂਦੀ ਨੇ, ਬਾਰਿਸ਼ ਪੈਣ ਤੋਂ ਬਾਅਦ ਕਈ ਵਾਰ। ਕਈ ਵਾਰ ਤਾਂ ਧੁੱਪ ਰਹਿੰਦੀ ਐ, ਧੁੱਪ ਜ਼ਿਆਦਾ, ਹਾਂ ਹਾਂ ਧੁੱਪ ਪੈ ਜਾਂਦੇ ਆ ਜ਼ਿਆਦਾ ਤੇਜ਼ ਪੈ ਜਾਂਦੀ ਐ, ਫਿਰ ਸੂਫਕੇਸ਼ਨ ਹੋ ਜਾਂਦੀ ਐ, ਭੜਾਸ ਮੈਂ ਅੱਜ ਫਿਰਦੇ ਜ਼ਮੀਨ ਚੋਂ ਇੰਨੀ ਗਰਮੀ ਪਹਿਲਾਂ ਨੀ ਹੁੰਦੀ ਜਿੰਨੀ ਬਾਅਦ ਚ ਹੋ ਜਾਂਦੀ ਐ।
ਹਾਂ, ਮੀਂਹ ਆਣ ਤੋਂ ਬਾਅਦ।
ਹੂੰ
ਆਹ ਐਪ ਤੁਸੀਂ ਕਦੋਂ ਚਲਾਇਆ ਵੀਰੇ?
ਮੈਨੂੰ ਹੋ ਗਿਆ ਇਹਨੂੰ, ਡੇਢ ਦੋ ਮਹੀਨਾ ਹੋ ਗਿਆ।
ਮੈਨੂੰ ਤਿੰਨ ਚਾਰ ਦਿਨ ਹੋਇਆ ਐ, ਤੇ ਆਹ ਫਿਰ ਟਾਸਕ ਪੂਰੇ ਹੋ ਜਾਂਦੇ, ਆਦੇ ਚ ਪੈਸੇ ਕਿਵੇਂ ਆਉਂਦੇ ਐ?
ਇਹਦੇ ਬਾਰੇ ਆਪਾਂ ਵੱਟਸਐੱਪ ਤੇ ਗੱਲ ਕਰਾਂਗੇ, ਇਹਤੇ ਆਪਾਂ ਗੱਲ ਨੀ ਕਰ ਸਕਦੇ ਇਹਦੇ ਬਾਰੇ।
ਅੱਛਾ ਵੀਰੇ।
ਹੂੰ, ਤੁਸੀਂ ਪਰਸਨਲੀ ਮੈਨੂੰ ਕਰ ਲਿਓ, ਠੀਕ ਐ।
ਠੀਕ ਐ, ਮੈਂ ਮੈਂ ਟੈਕਸਟ ਮੈਸੇਜ ਕਰ ਲੂਗਾ ਵਟਸਐਪ
ਜੀ ਜੀ ਹੋਰ ਸੁਣਾਓ, ਡੈਡੀ ਕੀ ਕਰਦੇ ਨੇ ਤੁਹਾਡੇ?
ਡੈਡੀ ਖੇਤੀਬਾੜੀ।
ਬਹੁਤ ਵਧੀਆ, ਕੀ ਬੀਜਿਆ ਹੁਣ?
ਹੁਣ ਸਬਜ਼ੀਆਂ ਬੀਜੀਆਂ ਹੋਈਆਂ ਨੇ।
ਅੱਛਾ, ਕਿਹੜੀ ਕਿਹੜੀਆਂ?
ਉਹ ਗੁਆਰਾ, ਭਿੰਡੀ
ਤੇ ਹੋ
ਖੱਖੜੇ
ਕੱਕੜੀ, ਗੁਆਰਾ ਕੀ ਹੁੰਦਾ?
ਗੁਆਰਾ ਗੁਆਰਫਲੀ।
ਅੱਛਾ, ਫਲੀ ਹੁੰਦੀ ਐ, ਗੁਆਰ ਫਲੀ। ਆਉਂਦੇ ਨੇ ਘਰੇ ਆਉਂਦੇ ਹੋਣੇ ਰਹਿਣਾ, ਤੁਹਾਡੇ ਜਿਵੇਂ ਹੋ ਗਏ। ਜਿਹੜੇ ਸੇਲ ਕਰਦੇ ਆ, ਤੁਸੀਂ ਸੇਲ ਕਰਦੇ ਹੋ?
ਹਾਂ ਆ, ਪੈਕਿੰਗ ਪੈਕਿੰਗ ਕਰਕੇ ਤੇ ਦੇ ਆਈ ਦਾ ਦੁਕਾਨ 'ਤੇ, ਉਹ ਆਪੇ ਦੇ ਆਂਦੇ ਆ ਅੱਗੇ।
ਅੱਛਾ ਅੱਛਾ, ਫਿਰ ਅੱਗੇ ਉਹ ਮਹਿੰਗੀ ਵੇਚਦੇ ਨਾ।
ਹਾਂ, ਫਿਰ ਕੁਛ ਤਾਂ ਕੁਛ ਤਾਂ ਪੈਸੇ ਕੱਢਣਗੇ ਵਿਚਾਰੇ ਬੈਠੇ ਕਾਹਦੇ ਦੇ ਲਈ ਐ।
ਕੁਲ ਬਿਲਕੁਲ ਚਲੋਂ ਇਹ ਵੀ ਵਧੀਆ ਵਾ ਸਬਜ਼ੀਆਂ ਦਾ ਵੀ, ਖੇਤੀਬਾੜੀ ਕਰਨੀ। ਹੂੰ ਹੋਰ ਭਰਾ ਦੂਸਰੇ ਹੈਗੇ ਆ, ਵੱਡੇ ਛੋਟੇ?
ਨਹੀਂ, ਮੇਰੀ ਇੱਕ ਵੱਡੀ ਭੈਣ ਹੈਗੀ ਆ, ਬਸ।
ਓਕੇ-ਓਕੇ, ਦੋ ਭੈਣ ਪਾਈ ਹੋ।
ਹਾਂ।
ਉਹ ਵੀ ਪੜ੍ਹਦੀ ਹੈ, ਭੈਣ।
ਉਹਨੇ ਪਲੱਸ ਟੂ ਕਰ ਲਈ, ਤੇ ਬੀ ਏ ਕਰ ਰਹੀ ਹੈ ਫਸਟ ਈਅਰ ਤੇ
ਬਹੁਤ ਵਧੀਆ, ਬਹੁਤ ਵਧੀਆ। ਉਹ ਪੜ੍ਹਾਈ ਨਾਲ ਹੀ ਇਹ ਸਭ ਕੁਛ ਵੀ ਨੀ ਹੈ। ਪੜ੍ਹਾਈ ਨਾਲ ਹੀ ਅੱਗੇ ਨੌਕਰੀ ਮਿਲੇਗੀ, ਉਹਦੇ ਨਾਲ ਹੀ ਬੰਦੇ ਦੀ ਇੱਜਤ ਹੁੰਦੀ ਹੈ ਹੁਣ ਸਾਡੇ
ਹਾਂ।
ਇੰਨੀ ਘੱਟ-ਘੱਟ ਉਮਰ ਦੇ ਜਿਹੜੇ ਹੈਗੇ, ਇੰਸਪੈਕਟਰ ਬਣ ਕੇ ਆਏ ਹੈ ਇਥੇ ਜੀਐਸਟੀ'ਚ। ਮੇਰੇ ਤੋਂ ਵੀ ਛੋਟੀ-ਛੋਟੀ ਉਮਰ ਦੇ ਹੈਗੇ ਆ। ਕਾਹਦੇ ਤੇ ਬਣ ਕੇ ਆਏ ਆ ਪੜ੍ਹਾਈ ਦੇ ਸਿਰ ਤੇ, ਪੜ੍ਹਾਈ ਨਾ ਕਰਦੇ ਫਿਰ ਕਿੱਥੇ ਬਣਨਾ ਸੀ ਏਹਨਾਂ ਨੇ।
ਹਾਂ।
ਹੋਰ, ਤੁਸੀਂ ਦੱਸੋ।
ਹੋਰ ਸਬ ਵਧੀਆ। ਅੱਜਕੱਲ੍ਹ ਪੈਸੇ ਦੀ ਕੀਮਤ ਹੈ ਸਾਰੀ।
ਬਿਲਕੁਲ-ਬਿਲਕੁਲ ਜਿਹਦੇ ਕੋਲ ਪੈਸਾ ਵਾ, ਉਹਨੂੰ ਹੀ ਅਗਲਾ ਪੁੱਛਦਾ ਵਾ ਹਾਂ ਭਾਈ ਕੀ ਹਾਲ ਚਾਲ ਆ, ਨਹੀਂ ਤਾਂ ਅਗਲੇ ਮੂੰਹ ਵੱਟ ਕੇ ਚਲੇ ਜਾਂਦੇ ਅੱਗੇ ਨੂੰ ਨਿਕਲ ਕੇ।
ਬਿਨਾਂ ਪੈਸੇ ਆਵਦੇ ਰਿਸ਼ਤੇਦਾਰ ਹੀ ਨਹੀਂ ਪੁੱਛਦੇ।
ਨਹੀਂ ਪੁੱਛਦੇ ਬਿਲਕੁਲ, ਕਿਹੜਾ ਪਿੰਡ ਪੈ ਜਾਂਦਾ ਆਪਣਾ?
ਆਪਣਾ ਵੈਸੇ ਪੰਜਾਬ, ਅਬੋਰ ਪਿਰਚੁੜੀ ਆਲਾ ਪਿੰਡ।
ਅੱਛਾ ਅਬੋਰ'ਚ ਹੈ, ਅਬੋਰ'ਚ ਤਾਂ ਮੇਰੇ ਕੋਲ ਡਰਾਈਵਰ ਆਉਂਦਾ ਹੁੰਦਾ ਸੀਗਾ।
ਅੱਛਾ।
ਤੇ ਲੁਧਿਆਣੇ ਕਰਦਾ ਹੁੰਦਾ ਸੀ ਨੌਕਰੀ।
ਉਹ ਸੀਗਾ ਫਿਕਸ ਪੇ'ਤੇ ਸੀਗਾ, ਫਿਕਸ ਲੱਗੇ ਹੋਈ ਸੀ ਓਹਦੀ ਤਨਖਾਹ। ਉਹਨੇ ਫੇਰ ਜਦੋਂ ਪੱਕਾ ਹੋ ਗਿਆ, ਫੇਰ ਉਹਨੇ ਆਪਣੀ ਬਦਲੀ ਕਰਾ ਲਈ ਸੀ ਉਥੀ ਅਬੋਰ ਹੀ।
ਅੱਛਾ।
ਏਧਰ ਹੀ ਪੈਂਦਾ, ਫਿਰੋਜ਼ਪੁਰ ਰੋਡ'ਤੇ ਅਬੋਰ। ਮੁਕਤਸਰ ਸਾਹਿਬ, ਬਠਿੰਡਾ, ਕੇ ਨਹੀਂ।
ਹਾਂ, ਇਹੀ ਰੋਡ ਤੇ ਪੈ ਜਾਂਦਾ।
ਹਾਂ ਬਠਿੰਡਾ ਪੇਪਰ ਆਇਆ ਸੀ ਭੈਣ ਦਾ, ਤੇ ਅਸੀਂ ਗਏ ਸੀ ਪੇ ਪੇਪਰ ਦੇਣ, ਓ ਸੀਯੂਇਟੀ ਦਾ।
ਅੱਛਾ-ਅੱਛਾ। ਲੁਧਿਆਣੇ ਆਏ ਹੋ ਕਦੇ?
ਹਂ, ਲੁਧਿਆਣਾ ਬਠਿੰਡੇ ਤੋਂ ਅੱਗੇ ਰਹਿ ਜਾਂਦਾ ਨਾ।
ਹਾਂ-ਹਾਂ।
ਉੱਧਰ ਨਹੀਂ ਆਏ ਹੋਏ ਆ ਵੈਸੇ, ਹੁਣ ਆਵਾਂਗੇ, ਮੈਂ ਸੁਣਿਆ ਲੁਧਿਆਣੇ ਕੱਪੜੇ ਬਹੁਤ ਸਸਤੇ ਮਿਲਦੇ ਆ।
ਹਾਂ, ਇੱਥੇ ਆਪਣਾ ਘੰਟਾ ਕਰ ਹੈਗਾ, ਲੁਧਿਆਣਾ ਚੌੜਾ ਬਾਜ਼ਾਰ। ਫੀਲਡ ਗੰਜ ਤੇ ਕਣ ਘੰਟਾ ਘਰ ਐ ਇੱਥੇ, ਤੁਸੀਂ ਜਿਵੇਂ ਕੱਪੜਾ ਅੱਗੇ ਸੇਲ ਕਰਨਾ ਹੋਵੇ ਨਾ ਉਹ ਤੁਸੀਂ ਲਿਆ ਸਕਦੇ ਹੋ ਇੱਥੇ ਆਪਣਾ, ਇਹ ਫੀਲਡ ਗੰਜ ਇਕੱਠਾ ਤੁਸੀਂ ਲੈ ਸਕਦੇ ਹੋ, ਕੁਛ ਵੀ, ਜਿਹੜਾ ਉਹ ਪਹਿਲਾਂ ਚੱਲੇ ਸੀ ਨਾ, ਉਹ ਕੰਨਾਂ'ਤੇ ਹੈਡਫੋਨ ਜੇ ਚੱਲੇ ਸੀ, ਬੱਚਿਆਂ ਦਾ ਕਿੰਨਾ ਟਰੈਂਡ ਚੱਲਿਆ ਸੀਗਾ, ਉਹ ਵੱਲ ਕੰਨ ਜੇ ਖੜੇ ਹੁੰਦੇ ਸੀ, ਦਬਨ ਨਾਲ, ਉਹ ਇੱਥੇ ਸਾਡੇ ਓਹ ਮਿਲਦੇ ਸੀਗੇ, ਆਪਣਾ ਇੱਥੇ ਵਿਕਿਆ ਉਹ ਕੁਛ ਚਾਰ-ਚਾਰ ਪੰਜ-ਪੰਜ ਸੌ ਰੁਪਏ ਇਸ ਤਰ੍ਹਾਂ ਤੇ ਅਸੀਂ ਫਿਰ ਇਕੱਠੇ ਚੱਕੇ ਸੀਗੇ, ਉਹ। ਅਸੀਂ ਦੋ ਢਾਈ ਸੌ ਨੂੰ ਮਿਲ ਗਏ ਸਾਨੂੰ ਪੀਸ, ਫੇਰ ਅੱਗੇ ਅਸੀਂ ਉਹੀ ਚਾਰ ਸੌ ਰੁਪਏ ਵੇਚਿਆ ਜਦ ਕਿ। ਬਾਜ਼ਾਰ 'ਚ ਪੰਜ ਸੌ ਰੁਪਏ ਵਿਕ‌‌ ਰਿਹਾ ਸੀਗਾ।
ਅੱਛਾ।
ਹਮ ਕੋਈ ਚੀਜ ਚੱਲ ਪੈਂਦੀ ਨਾ ਰੇਟ ਬਦਲਣਾ ਸ਼ੁਰੂ ਹੋ ਜਾਂਦਾ, ਹੁਣ ਤਾਂ ਬਿਲਕੁਲ ਹੀ ਖਤਮ ਹੋ ਗਿਆ ਟਰੈਂਡ। ਹੁਣ ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ, ਪਿਛਲੇ ਸਾਲ ਸਰਦੀਆਂ 'ਚ ਚੱਲੇ ਸੀਗੇ ਉਦੋਂ ਬਹੁਤ। ਚੱਲੇ ਸੀਗੇ ਉਹ। ਤੁਹਾਡੇ ਇੱਥੇ ਬਠਿੰਡੇ ਵੀ ਕਿਸੇ ਨੇ ਲਾਈ ਸੀ ਫੈਕਟਰੀ, ਉਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਸੀਗੇ। ਮੇਰੀ ਗੱਲ ਹੋਈ ਸੀ ਇੱਥੇ ਬਠਿੰਡੇ, ਉਹ ਕਹਿੰਦੇ ਸੀ ਪਹੁੰਚਵਾ ਦਾਂਗੇ ਏਦਾਂ ਪੀਸ ਪਏਗਾ।
ਸਾਰੀ ਫੈਕਟਰੀਆਂ ਬਠਿੰਡੇ ਹੀ ਰਹਿ ਗਈਆਂ, ਹਨਾ।
ਹਮ ਬਠਿੰਡੇ, ਹਾਂ। ਆਪਣੇ ਇੱਥੇ ਵੀ ਸਾਡੇ। ਜਲੰਧਰ ਵੀ ਹੈਗੀਆਂ ਫੈਕਟਰੀਆਂ ਤਾਂ ਸਾਡੇ, ਜਲੰਧਰ ਬਾਈਪਾਸ ਵਾਲੇ।
ਅੱਛਾ ਮੈਨੂੰ ਤਾਂ ਮੇਰੇ ਦੋਸਤਾਂ ਨੇ ਦੱਸਿਆ। ਕਹਿੰਦੇ ਬਠਿੰਡਾ ਚੱਲਾਂਗੇ। ਬਠਿੰਡਾ ਕੱਪੜੇ ਬਹੁਤ ਉੱਧਰ ਹੀ ਫੈਕਟਰੀ ਹੈਗੀ ਹੈ ਨਾਲੇ ਸਸਤੀ ਹੁੰਦੇ ਨਾਲੇ ਵਧੀਆ। ਉਹ
ਬਠਿੰਡੇ ਵੀ ਹੈ, ਇੱਧਰ ਆਪਣੇ ਲੁਧਿਆਣੇ ਵੀ ਹੈ, ਲੁਧਿਆਣੇ ਸਭ ਮੰਨ ਲਓ ਪੂਰਾ ਗੜ ਹੀ ਲਗਾ ਲੋ ਤੁਸੀਂ ਕੱਪੜਿਆਂ ਦਾ। ਗਾਂਧੀ ਮਾਰਕੀਟ ਹੈਗੀ ਆ ਉੱਥੇ, ਤੁਹਾਨੂੰ ਜਿਹੜੀ ਲੋਅਰਾ ਪਾਉਂਦੇ ਹੋ ਤੁਸੀਂ ਸੌ ਸੌ, ਇੱਕ ਸੌ ਪੱਚੀ- ਪੱਚੀ ਰੁਪਏ ਦੀ ਮਿਲ ਜਾਂਦੀ ਹੈ।
ਅਤੇ ਇਧਰ ਵੇਚਦੇ ਆ, ਚਾਰ ਸੌ ਪੰਜ ਸੌ ਦੀ। ਜ਼ਿਆਦਾ ਹੀ ਜ਼ਿਆਦਾ ਹੀ, ਪਲਾਂ ਬੇਚਦੇ ਆ।
ਹਾਂ ਜੇ ਤੁਸੀਂ ਇਕੱਠਾ ਚੱਕਣਾ ਵੀ ਹੈ, ਉਹ ਵੀ ਤੁਹਾਨੂੰ ਹੋਰ ਵੀ ਸਸਤਾ ਪੈ ਜੂਗਾ ਉਹ ਤੁਹਾਨੂੰ ਪੀਸ। ਦੁਕਾਨਦਾਰ ਲੈ ਕੇ ਜਾਂਦੇ ਨਾ ਅਸੀਂ ਤਾਂ ਦੇਖਦੇ ਰਹਿੰਦੇ ਹਾਂ, ਅਸੀਂ ਜਾਂਦੇ ਹਾਂ ਕਈ ਵਾਰੀ ਨਹੀਂ ਸਿੰਗਲ ਪੀਸ ਵੀ ਲੈਂਦੇ ਹਾਂ, ਇੱਕ ਦੋ ਦੇ ਦਿੰਦੇ ਹੋ ਰਿਟੇਲ ਚ' ਨਹੀਂ ਤਾਂ ਹੋਲਸੇਲ ਚ ਦਿੰਦੇ ਆ।
ਹਾਂ। ਤੇ ਕਈ ਸਿੰਪਲ, ਸਿੰਪਲ ਟੀ ਸ਼ਰਟਾਂ ਲਿਆ ਕੇ ਤੇ ਘਰੇ ਪ੍ਰਿੰਟ ਕਰ ਕਰਕੇ ਵੇਚਦੇ ਅੱਗੇ।
ਹਾਂ ਹਾਂ ਸਿੰਪਲ ਲਿਆਂਦੇ ਆ ਵਾਈਟ, ਬਲੈਕ, ਬਲਿਊ। ਯੈਲੋ, ਰੈਡ ਉਹ ਵੀ ਵਧੀਆ ਵਾ ਕਾਰੋਬਾਰ ਪ੍ਰਿੰਟਿੰਗ ਦਾ।
ਹਾਂ, ਬਹੁਤ ਵਧੀਆ ਚੱਲਦਾ‌ ਆ ਕੰਮ।
ਹੁੰ ਕੰਮ ਕਰਨਾ ਬੰਦੇ ਨੂੰ ਆਉਣਾ ਚਾਹੀਦਾ। ਦਿਮਾਗ ਹੋਣਾ ਚਾਹੀਦਾ ਬੰਦੇ ਚ। ਕੰਮ ਤਾਂ ਬਹੁਤ ਹੈਗੇ ਆ। ਕਿਸੇ ਵੀ ਚੀਜ਼ ਚ ਵੜ ਜਾਵੇ, ਕੰਮ ਚ ਵੜ ਜਾਵੇ ਪੈਸੇ ਹੀ ਪੈਸਾ ਵਾ।
ਕੰਮ ਤਾਂ ਕੋਈ ਵੀ ਮਾੜਾ ਨਹੀ ਹੈ, ਬਸ ਤਜਰਬਾ ਹੁੰਦਾ ਹੈ ਤੇ
ਹੁੰ ਬਿਲਕੁਲ ਬਿਲਕੁਲ। ਸਿੱਖਦਾ ਵੀ ਰਹੇ ਬੰਦਾ, ਸਾਲ ਕੁ ਲਾ ਲਵੇ ਕੋਈ ਕੰਮ।
ਹਾਂ, ਐਵੇਂ ਨੀ ਹੁੰਦਾ। ਕਿਸੇ ਕੰਮ 'ਚ ਐਂਟਰ ਹੁੰਦੇ ਹੀ, ਓਹਨੂੰ ਪ੍ਰੋਫਿਟ ਹੋਊਗਾ।
ਹੁੰ, ਹੌਲੀ ਹੌਲੀ ਬਿਲਕੁਲ। ਹੁੰ ਤੁਹਾਡਾ ਕੀ ਹੈ, ਤੁਹੀਂ ਪਹਿਲਾਂ ਬੰਦੇ ਨੂੰ ਆਪਣਾ ਮਨ ਬਣਾਉਣਾ ਪੈਂਦਾ ਵਾ, ਬਈ ਹਾਂ। ਮੈਂ ਇਹ ਕੰਮ ਚ, ਮੇਰੀ ਰੂਚੀ ਹੈਗੀ ਆ। ਹੁੰ ਉਸ ਕੰਮ ਚ ਉਹਦੀ ਰੁਚੀ ਨਾ ਹੋਵੇ, ਘਰਦੇ ਓਹਨੂੰ ਕਿਤੇ ਹੋਰ ਕੰਮ ਚ ਸਿੱਖਣ ਲਾ ਦੇਣ। ਉਹਦੇ ਦਿਮਾਗ ਚ ਨੀ ਪੈਣਾ, ਭਾਵੇਂ ਦੋ ਸਾਲ ਲਾ ਲਵੇ ਉਥੇ। ਜਿਸ ਦਿਮਾਗ, ਜਿਸ ਕੰਮ ਚ ਬੰਦਾ ਦਾ ਦਿਮਾਗ ਹੋਊਗਾ, ਉਹੀ ਕੰਮ ਕਰੇਗਾ ਤਾਂ ਉਹਨੂੰ ਪੱਲੇ ਪਊਗਾ। ਨਹੀਂ ਤਾਂ ਕੋਈ ਫਾਇਦਾ ਨਹੀ ਹੈਗਾ। ਤੁਸੀਂ ਕੀ ਕਰਨੇ ਸੋਚਦੇ ਰਹੇ ਹੋ, ਹੁਣ ਪੜ੍ਹਾਈ ਤੋਂ ਬਾਅਦ?
ਮੇਰਾ ਪੜ੍ਹਾਈ ਤੋਂ ਬਾਅਦ ਤਾਂ ਮੇਰਾ ਏਮ ਸੀ, ਫੁੱਟਬੋਲ ਪਲੇਅਰ ਬਣਨ ਦਾ।
ਹੁੰ।
ਪਰ ਘਰਦਿਆਂ ਨੂੰ, ਕੁਛ ਹੋਰ ਹੀ ਮਨਜ਼ੂਰ ਹੈ, ਤਾਂ ਅਕੈਡਮੀ ਜੁਆਇਨ ਨਹੀਂ ਕਰਾਈ, ਕਹਿੰਦੇ ਨਈ ਕਰਨੀ। ਹੁਣ ਫਿਰ ਮੈਂ, ਆਈ ਟੀ ਆਈ ਕਰਕੇ ਬਿਜਲੀ ਮਹਿਕਮੇ 'ਚ ਜਾ ਰਿਹਾ
ਅੱਛਾ, ਪੀ ਐੱਸ ਪੀ ਐਲ 'ਚ
ਹਾਂ।
ਚਲੋ ਦੇਖੋ, ਬਾਕੀ ਘਰਦਿਆਂ ਦੀ ਮਰਜ਼ੀ, ਹੁਣ ਉਹਨਾਂ ਦਾ ਵੀ ਦਿਲ ਨਹੀਂ ਤੋੜ, ਸਕਦੇ ਬਾਕੀ, ਜਿਹੜਾ ਆਪਣਾ, ਜਿਹੜਾ ਸੁਪਨਾ ਹੈਗਾ ਜੋ ਕਰਨ ਦਾ ਵੀ, ਕਰਨਾ ਚਾਹੀਦਾ ਬੰਦੇ ਨੂੰ, ਨਹੀਂ ਪਲੇਅਰ ਵੀ ਬਣ ਸਕਦੇ ਤੁਸੀਂ ਉਸ ਨੂੰ ਪਰੇਅਰ ਕਰੀ ਜਾਓ, ਪਰੇ ਡੈਲੀ ਪ੍ਰੇਯਰ ਪਰੇਅਰ ਕਰੋ ਸਭ ਕੰਮ, ਆਏਗੇ। ਚਲੋ ਠੀਕ ਏ ਵੀਰੇ, ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫੇਰ ਮਿਲਦੇ ਆ। ਓਕੇ, ਸਤਿ ਸ਼੍ਰੀ ਅਕਾਲ ਵੀਰੇ।
ਠੀਕ ਹੈ